ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਮੈਂ ਠੀਕ। ਤੁਸੀਂ ਦੱਸੋ ਘਰ ਪਰਿਵਾਰ ਸਭ ਠੀਕ ਨੇ?
ਬਸ ਜੀ ਸਭ ਵਧੀਆਂ ਫਸਟ ਕਲਾਸ ਇਕਦਮ, ਤੁਸੀਂ ਸੁਣਾਓ ਘਰ ਪਰਿਵਾਰ ਸਭ ਬਸ ਕੁਛ ਨੀ ਥੋੜਾ ਜ ਸੋਚ ਰਿਹਾ ਸੀ ਗ਼ਰਮੀਆਂ ਦੀ ਛੁੱਟੀਆਂ ਹੋ ਗਈਆਂ ਬੱਚਿਆਂ ਦੀ ਥੋੜ੍ਹੇ ਜਿਹੀ ਆਊਟਿੰਗ ਵਗੈਰਾ ਕੁਛ ਸੋਚਿਆ ਜਾ। ਘੁੰਮਣ ਫਿਰਨ ਵਾਸਤੇ
ਅੱਛਾ ਅੱਛਾ
ਹਾਂ ਸਮਰ ਵੈਕੇਸ਼ਨ ਹੋ ਗਈਆਂ ਬੱਚਿਆਂ ਦੀ ਕੇ ਬਸ ਬੱਚੇ ਬਾਰ ਬਾਰ ਇੱਕੋ ਗੱਲ ਕਰ ਰਹੇ ਨੇ, ਕਿ ਹਾਂਜੀ ਚਲੋ ਚਲੋ ਕਿਥੇ ਲੈ ਕੇ ਚਲੋ ਕਿਥੇ ਲੈ ਕੇ
ਅੱਛਾ, ਤੇ ਫਿਰ ਕੀ ਡਿਸਾਈਡ ਕੀਤਾ।
ਬਸ ਸਰੀ ਜੋ ਬੱਚਿਆਂ ਨੇ ਥੋੜੇ ਜਿਹੇ ਸਕੂਲਿੰਗ ਚੱਲ ਰਹੀ ਐ, ਐਕਸਟਰਾ ਕਲਾਸਿਜ ਚੱਲ ਰਹੀ ਐ। ਫੇ ਕੁਛ ਦਿਨ ਤੱਕ ਚਾ ਪੰਜ ਦਿਨ ਤੱਕ ਫਿਰ ਖਤਮ ਹੋਣਗੀਆਂ, ਫਿਰ ਉਸ ਤੋਂ ਬਾਅਦ ਸੋਚਦੇ ਆ, ਕਿਤੇ ਹਿਲ ਸਟੇਸ਼ਨ ਵਗੈਰਾ ਘੁੰਮ ਆਈਏ।
ਅੱਛਾ ਅੱਛਾ, ਵਧੀਆ ਸਗੋਂ ਹੋਰ ਵੈਸੇ ਗਰਮੀ ਵੀ ਬਹੁਤ ਬੋ ਰਹੀ ਹੈ ਨਾ।
ਬਹੁਤ ਜ਼ਿਆਦਾ ਐਕਸਟਰਾ ਹੋਈ
ਹਾਂਜੀ ਹਾਂਜੀ
ਕੰਮ ਨਹੀਂ ਚੱਲ ਪਏ।
ਹੂੰ ਹੂੰ, ਗਰਮੀ ਦੇ ਮੌਸਮ ਵਿੱਚ ਤੇ ਬਸ ਲਿਕੁਡ ਹੀ ਪੀਣ ਤੇ ਮਨ ਕਰਦਾ, ਕੁਛ ਖਾਣ ਵਿਚ ਤੇ ਮਨ ਹੀ ਨਹੀ ਕਰਦਾ।
ਹਾਂ, ਉਹੀਓ ਗੱਲ ਇਹ ਨਹੀਂ ਜਿਆਦਾ ਖਾਓ, ਤੇ ਫੇਰ ਪੇਟ ਬਹੁਤ ਪ੍ਰੋਬਲਮ
ਬਿਲਕੁਲ ਬਿਲਕੁਲ ਲੂਜ ਮੋਸ਼ਨ ਆ, ਵੋਮਿਟਿੰਗ ਵੀ ਅੱਜ ਕੱਲ ਪ੍ਰੋਬਲ ਡੀਹਾਈਡ੍ਰੇਸ਼ਨ ਵੀ ਬਹੁਤ ਜ਼ਿਆਦਾ ਹੋ ਰਿਹਾ, ਲੋਕ ਕਾ ਨੂੰ ਨਾ, ਇਹ ਕੇ
ਟੈਂਮਪਰੇਚਰ ਹਾਈ
ਬਿਲਕੁਲ
ਖਾਇਆ ਨਹੀਂ ਜਾਂਦਾ ਇਕ ਤਾ
ਬਿਲਕੁਲ ਜੀ ਬਿਲਕੁਲ, ਇਸੇ ਕਰਕੇ ਹੋ ਰਿਹਾ ਸਾਰੀ ਪ੍ਰੋਬਲਮ ਨਾ ਗਰਮੀ ਦੇ ਕਰਕੇ ਮੈਂ ਤੁਸੀਂ ਵੀ ਚਨ ਨਾਲ ਜਾਓਗੇ ਧਿਆਨ ਨਾਲ ਜਾਣਾ।
ਹਾਂਜੀ ਬਸ ਏਇਉ ਸੋਚ ਰਹੇ ਆ, ਕਿਤੇ ਅੱਛੀ ਠੰਡੀ ਜਗ੍ਹਾ ਚਲੇ ਜਾਈਏ। ਜਿਹੜਾ ਥੋੜਾ ਆਊਟਿੰਗ ਥੋੜਾ ਜਿਹਾ ਚੇਜ ਹੋ ਜਾਏਗਾ, ਪਿੱਛ ਸਮਰਫਕੇਸ਼ਨ ਆਏ ਨੇ, ਇੱਕ ਡੇਢ ਮਹੀਨਾ ਥੋੜਾ ਜਿਹਾ ਹੁੰਦਾ ਏ, ਚਾਰ ਪੰਜ ਦਿਨ ਵਾਸਤੇ ਚਲੋ ਚੰ ਲੈਦਾ ਉਹ ਤੇ
ਹਾਂਜੀ। ਤੇ ਵੋਕੇਸ਼ਨ ਸ਼ੁਰੂ ਹੋ ਗਏ ਹੋਣੇ ਆ। ਫੇਰ ਸਕੂਲਿੰਗ ਚਾਲੂ ਹੋ ਜਾਂਦੀ ਐ। ਫ਼ਿਰ ਤੇ ਬੱਚੇ ਫਿਰ ਉਹ ਬਿਜ਼ੀ ਹੋ ਜਾਂਦੇ ਨੇ।
ਬਿਲਕੁਲ-ਬਿਲਕੁਲ ਇਹ ਉਹ ਗੱਲ ਨਹੀਂ ਸ ਬਿਲਕੁਲ ਹਾਂ ਹੋਰ ਤੁਸੀਂ ਸੋਚਿਆ ਕਿਤੇ ਜਾਣ ਵਾਸਤੇ?
ਅਸੀਂ ਬੱਚੇ ਡਿਸਾਈਡ ਕਰ ਰਹੇ ਸੀ ਕਿ ਹੇਮਕੁੰਟ ਸਾਹਿਬ ਚੱਲਦੇ ਆ। ਤੇ ਫਿਰ ਹਾਲੇ ਥੋੜਾ ਮੀਂਹ ਕਰਕੇ ਈ ਰੁਕ ਗਏ।
ਹਾਂਜੀ-ਹਾਂਜੀ, ਹੇਮਕੁੰਟ ਸਾਹਿਬ ਤਾਂ ਵੈਸੇ ਅੱਛਾ ਐ। ਉੱਪਰ ਹਿਲ ਏਰੀਆ ਬਹੁਤ ਵਧੀਆ ਹੈਗਾ। ਨਾਲੇ ਰਸਤੇ ਵੀ ਇਸ ਟਾਈਮ ਠੀਕ ਹੈਗੇ ਨੇ। ਕਿਉਂਕਿ ਬਾਰਿਸ਼ਾਂ ਚ ਮੇਨ ਪ੍ਰੋਬਲਮ ਦੇ ਰਸਤੇ ਦੇ ਵਿੱਚ ਹੋਰ ਤੇ ਕਿਤੇ ਪ੍ਰੌਬਲਮ ਨਹੀਂ।
ਹੂੰ ਹੂੰ। ਬਿਲਕੁਲ ਜੀ ਬਿਲਕੁਲ।
ਜਿਹੜਾ ਹੈਗਾ ਬਿਲਕੁਲ ਠੀਕ ਹੈਗਾ ਜਾਣ ਵਾਸਤੇ ਕਿਉਂਕਿ ਵਾਟਰ ਫਾਲ ਵਗੈਰਾ ਕੁਛ ਵੀ ਨਹੀਂ ਪ੍ਰੋਬਲਮ ਨਹੀਂ ਮਿਲਦੀ ਨਾ।
ਅੱਛਾ।
ਆਹ ਹਾਂਜੀ ਪਹਾੜ ਵਾਰਾਂ ਦੇ ਵਿੱਚ ਫਿਰ ਜ਼ਿਆਦਾ ਬਾਰਿਸ਼ ਹੋਵੇ ਤੇ ਫਿਰ ਦਿੱਕਤ
ਹਾਂ, ਬਿਲਕੁਲ-ਬਿਲਕੁਲ ਉਹੀ ਨਾ ਫਿਰ ਅਸੀਂ ਸੋਚਦੇ ਹਾਂ ਕਿ ਚੜ੍ਹ ਪਾਵਾਂਗੇ ਨਹੀਂ ਚੜ੍ਹ ਪਾਵਾਂਗੇ ਚੜ੍ਹਾਈ ਕਰਨੀ ਥੋੜੀ ਜੀ ਔਖੀ ਲੱਗਦੀ ਐ ਨਾ ਹੂੰ ਹੂੰ।
ਹੋਵੇ ਤਾਂ ਬੰਦਾ ਕਹਿੰਦਾ ਹਾਂਜੀ। ਚੱਲ ਪਓ ਦੇਖੀ ਜਾਏਗੀ।
ਅੱਜ ਕੱਲ ਹਰ ਚ ਆਦਮੀ ਹਰ ਇਨਸਾਨ ਮਤਲਬ ਇੱਕ ਮਤਲਬ ਲੇਜ਼ੀ ਹੋ ਗਿਆ। ਹਰ ਚੀਜ਼ ਹੂੰ ਬਟਨ ਹਰ ਚੀਜ਼ ਬਟਨ ਦਬਾ ਤੇ ਮਿਲ ਜਾਂਦੀ ਐ। ਫਿਰ ਇੰਨੀ ਮਿਹਨਤ ਕਿਉਂ ਕਰੇ ਬੰਦਾ ਹਨਾ।
ਬਸ ਉਹੀਓ ਗੱਲ ਨਾ ਉਹੀਓ ਗੱਲ ਗੱਲ ਉਹੀਓ ਐ ਸਾਰੀ। ਉੱਧਰ ਵੀ ਹੈਲੀਕਾਪਟਰ ਵਗੈਰਾ ਸਟਾਰਟ ਕੀਤੇ ਹੋਏ ਨੇ ਇਹਨਾਂ ਨੇ ਤੇ ਬੰਦਾ ਇਹੀ ਓ ਸੋਚਦਾ ਚੱਲ ਜਲਦੀ ਆਉਣਾ। ਤੇ ਹੈਲੀਕਪਟਰ ਕਰਕੇ ਬਹੁਤ ਮੱਥਾ ਟੇਕ ਕੇ ਆ ਗਏ। ਮਗਰ ਫਿਰ ਉਹ ਮਜਾ ਨਹੀਂ ਆਂਦਾ ਨਾ।
ਬਿਲਕੁਲ ਜਾ ਤੀਕਰ ਪੂਰੀ ਚੜ੍ਹਾਈ ਨਾ ਕਰੋ, ਪੂਰੇ ਸ਼ਰਧਾ ਭਾਵਨਾ ਪੂਰੀ ਉਹ ਨਾ ਕਰੋ ਨਾ। ਤਾਂ ਫਿਰ
ਹਾਂ ਬਸ ਉਹੀਓ ਗੱਲ ਐ ਸਾਰੀ ਗੱਲ ਉਹੀ ਓ ਹੈ। ਨਾਲੇ ਬੰਦਾ ਫਿਰ ਜਾਂਦਾ ਆਪਣਾ ਕੀਰਤਨ ਕਰਦਾ ਹੋਇਆ ਜਾਂਦਾ ਐ ਆਪ
ਬਿਲਕੁਲ ਬਿਲਕੁਲ ਜੀ ਹਮ ਅਸੀਂ ਅੰਮਰਤਸ ਜਾਂਦੇ ਹੁੰਦੇ ਸੀ ਜੱਥੇ ਨਾਲ ਜਾਂਦੇ ਸੀ ਕੀਰਤਨ ਕਰਦੇ ਜਾਣਾ ਕੀਰਤਨ ਕਰਦੇ ਆਣਾ ਉਹ ਉੱਥੇ ਵੀ ਬੜਾ ਆਨੰਦ ਆਉਂਦਾ ਸੀ।
ਨਹੀਂ ਉਹ ਤੇ ਹੈ ਹੀ ਫਿਰ ਸੰਗਤ ਦੇ ਨਾਲ ਜਾਣ ਦਾ ਫਿਰ ਗੱਲ
ਜੀ ਬਿਲਕੁਲ -ਬਿਲਕੁਲ ਸਹੀ ਗੱਲ ਹੈ। ਸਹੀ ਤਾਂ ਹੂ
ਕਿਸਦੇ ਨਾਲ ਵੀ ਬਹਿ ਕੇ ਗੱਲ ਕਰਦੇ ਹੋਏ ਕੁਛ ਆਪਣਾ ਗੱਲ ਕਰ ਲਦਾ ਤਦਾ ਇਕੱਲਾ ਬੰਦਾ ਲਹਿ ਤੇ ਨਾਲ ਗੱਲ ਕਿਰੇ ਕਰ
ਹਾਂ ਬਿਲਕੁਲ ਫਿਰ ਉਹੀ ਆਪਣੀ ਸੇਮ ਫੈਮਲੀ ਹੁੰਦੀ ਹਨਾ ਬੰਦਾ ਸੋਚਦਾ ਥੋੜਾ ਜਹਾ ਚੇਂਜ ਹੋ ਜਾਏ ਸੰਗਤ ਨਾਲ ਜਾਵਾਂਗੇ ਕੀਰਤ ਕੀਰਤਨ ਵੀ ਕਰਾਂਗੇ ਨਾਲ ਸਾਰਾ ਕੁਛ ਉਹੀ ਹੁੰਦਾ ਚੇਂਜ ਹੋ ਜਾਂਦਾ ਥੋੜਾ ਜਾ ਇਸ ਕਰਕੇ ਹੂ
ਬੱਚੇ ਵਗੈਰਾ ਤੇ ਕਹਿ ਰਿੰਦੇ ਬਈਆ ਕਿ ਹਿਲ ਸਟੇਸ਼ਨ ਲੈ ਚਲੋਕਿਤੇ ਹੋਰ ਜਾਵਾਂਗੇ ਤੇ ਗਰਮੀ ਸਾਨੂੰ ਬਹੁਤ
ਅੱਛਾ ਅੱਛਾ ਸਹੀ ਹੈ। ਨਾ ਬੱਚਿਆਂ ਦੀ ਸੁਣਨੀ ਪੈਂਣਦੀ ਬੱਚਿਆਂ ਨਹੀਂ ਸੁਣਾਂਗੇ ਤੇ ਬੱਚੇ ਨਾਰਾਜ਼ ਹੁੰਦੇ ਨੇ
ਉਹੀ ਗੱਲਦਾ ਸਾਰੇ ਬੱਚੇ ਤੇ ਵੀ ਅੱਜ ਕੱਲ ਵੈਸੇ ਪਤਾ ਨਹੀਂ ਦੇਣੇ ਸਾਰੇ ਤੇ ਬੱਚਿਆਂ ਨੂੰ ਸਭ ਸ ਕਿੱਥੇ ਜਾਣਾ ਹੈ। ਕਿੱਥੇ ਨੀ ਜਾਣਾ ਕਿੱਥੇ ਰੁਕਣਾ ਮੈਂ ਤੇ ਬਸ ਉਹੀ ਤੇ ਮੈਂ ਤੇ ਬਸ ਉਹਨਾਂ ਨੂੰ ਇੰਨਾ ਕੈਕੇ ਕੁੱਦਣਾ ਚਲਨਾ ਹੈਗਾ। ਹਾਂਜੀ ਹਾਂਜੀ ਠੀਕ ਹੈ। ਮਨਾਲੀ ਚੱਲੋ ਮਨਾਲੀ ਚੱਲੋ ਰਾਸਤੇ ਮੈਂ ਤੁ ਸਾਮ ਸਾਨੂੰ ਸਭ ਪਤਾ ਕਿੱਥੇ ਰੁਕਣਾ ਪੇਗਾ ਅਛਾ ਜੀ।
ਹਾਂ ਅੱਜ ਕੱਲ ਇੰਸਟਾਗ੍ਰਾਮ ਤੇ ਸਭ ਕੁਝ ਦਿਖਾ ਦਿੰਦੇ ਨੇ ਨਾ ਮਤਲਬ ਹਰ ਚੀਜ਼ ਜਗ੍ਹਾ ਦਿਖਾ ਦਿੰਦੇ ਨੇ ਕਿ ਇੱਥੇ ਇਹ ਵੀਡੀਓ ਪਾ ਦਿੰਦੇ ਨੇ ਇੱਥੇ ਐਵੇਂ ਹੋਟਲ ਮਿਲ ਜਾਏਗਾ ਇਥ ਤੇ ਇਹ ਮਿਲ ਜਾਏਗਾ ਤੇ ਉਹ ਹੋ ਜਾਏਗਾ ਹਰ ਚੀਜ਼ ਉਹ ਤਾਂ ਐਉਂ ਹੁੰਦੇ ਬੱਚੇ ਅੱਜ ਕੱਲ ਬਿਲਕੁਲ। ਸਕੂਲੀ ਜਾਣਕਾਰ ਨੇ ਅੱਜ ਕੱਲ ਹਰ ਬੱਚਾ ਨਾ ਸਾਡੇ ਨਾਲੋਂ ਜ਼ਿਆਦਾ ਨੌਲੇਜ ਹੈ।
ਜ਼ਿਆਦਾ ਨੌਲੇਜ ਹੈ ਉਹੀ ਮੈਂ ਕਿਹਾ ਮੈਂ ਕਿਹਾ ਚਲੋ ਚੱਲੀਏ ਤੁਸੀਂ ਮਨਾਲੀ। ਖਾਣਾ ਵੀ ਇੱਕ ਪਲੇਸ ਜਾ ਕੇ ਤੁਸੀਂ ਉੱਥੇ ਵਰਤੀ ਕਰੋ। ਕਹਿੰਦੇ ਨਹੀਂ ਉੱਪਰ ਉੱਧਰ ਉਤਾਰਣ ਬਸ। ਸਗਾ ਮਾਈਨਸ ਆਠ ਡਗਰੀ ਟੈਮਪਰੇਚਰ ਹੈ ਉਥੇ ਜਾ ਕੇ ਅਸੀਂ ਬਰਫ਼ ਦੇਖਣੀ ਹੁੰਦੀ।
ਹੂੰ ਹੂੰ ਸਹੀ ਗੱਲ।
ਨਾ ਮਹਾਰਾਜ। ਤਿਆਰੀ ਕਰਕੇ ਬੈਠੇ ਹੋਏ ਹੋ ਫਿਰ ਮੇਰੇ ਕੋਲ ਕੀ ਪੁੱਛ ਰਹੇ ਹੋ ਜਿੱਥੇ ਜਾਣਾ ਚਲੋ।
ਹਾਂ ਬਿਲਕੁਲ ਬਿਲਕੁਲ ਸਹੀ ਗੱਲ ਹੈ। ਅਸੀਂ ਤੇ ਨਾਲ ਜਾਣਾ ਹੀ ਬਸ। ਤੁਹਾਡੇ ਨਾਲ ਬਸ ਐਜ ਹੈਲਪਰ ਹੀ ਜਾ ਰਹੇ ਹੈ ਤੁਸੀਂ ਸਗੋਂ ਸਾਨੂੰ ਹਾਂ ਹਾਂ ਜਾਈਆਂ ਜਾਈਆਂ ਬਿਲਕੁਲ ਬਿਲਕੁਲ ਸਹੀ। ਗੱਲ ਹੈ ਬਿਲਕੁਲ ਬਿਲਕੁਲ। ਮਾਂ ਪਿਓ ਤੇ। ਐਜ ਐ ਹੈਲਪਰ ਹੀ ਜਾਂਦੇ ਨੇ ਨਾਲ ਜਦੋ ਬੱਚੇ ਵੱਡੇ ਹੋ ਜਾਣ ਸਮਝਦਾਰ ਹੋ ਜਾਣ ਨਾ। ਸਹੀ ਗੱਲ ਹੈ। ਸਗੋਂ ਫੇਰ ਖੁੱਦ ਨੂੰ ਵੀ ਅੱਛਾ ਲੱਗਦਾ। ਕਿ ਚਲੋ ਬੱਚਿਆਂ ਨੂੰ ਸਾਡੇ ਨਾਲੋਂ ਜ਼ਿਆਦਾ ਅੱਛੀ ਨੌਲੇਜ।
ਜ਼ਿਆਦਾ ਪਤਾ ਹੈ ਮਤਲਬ ਬੱਚਾ ਅਗਰ ਅੱਛਾ। ਅੱਛੀ ਗੱਲਾਂ ਕਰਦਾ ਨਾ ਤੇ ਫੇਰ ਉਹ ਸਾਨੂੰ ਵੀ ਅੱਛਾ ਫੀਲ ਹੁੰਦਾ ਕਿ ਹਾਂਜੀ ਬੱਚਾ ਇੱਕ ਅੱਛੀ ਗੱਲ ਕਰ ਰਿਹਾ ਉਹਦੇ ਨਾਲ ਗੱਲ ਕਰਦੇ ਬਹੁਤ ਸੋਹਣਾ ਲੱਗਦਾ।
ਹਾਂਜੀ ਬਿਲਕੁਲ।
ਸਾਨੂੰ ਮਤਲਬ ਹੋਰ ਕੋਈ ਨੀ ਨਵੀ ਨਵੀਂ ਚੀਜ਼। ਜਾਂ ਉਹਨਾਂ ਤੋਂ ਅੱਜ ਕੱਲ ਸਿੱਖਣ ਨੂੰ ਹੀ ਮਿਲ ਰਿਹਾ ਮੈਂ ਤੁਹਾਨੂੰ ਸਹੀ ਦੱਸਾਂ।
ਬਿਲਕੁਲ ਬਿਲਕੁਲ ਔਰ ਸਿੱਖਣ ਦੀ ਇੱਕ ਕਹਿੰਦੇ ਨਾ ਕੋਈ ਉਮਰ ਹੀ ਨਹੀਂ ਆਉਂਦੀ ਹਨਾ ਜਦੋਂ ਬੰਜੀ ਮਰਜ਼ੀ ਬੱਚਿਆਂ ਕੋਲੋਂ ਵੀ ਆਪਣੇ ਅਸੀਂ। ਨਿਕਲੇ ਤੇ ਉਹਦੇ ਵਿੱਚ ਕੋਈ ਦਿੱਕਤ ਨੀ ਹੈ।
ਬਿਲਕੁਲ ਠੀਕ ਹੈ ਮੈਂ ਉਹਨੂੰ ਕਿਹਾ ਮੈਂ ਕਿਹਾ ਅਸੀਂ ਚਾਰ ਪੰਜ ਬੰਦੇ ਹੈਗੇ ਆ ਕਰਦੇ ਸਭ। ਮੈਂ ਜਾਣਾ ਕਹਿੰਦਾ ਹਾਂ। ਮੈਂ ਕਿਹਾ ਫਿਰ ਬੱਸ ਤੇ ਚੱਲਣੇ ਆ ਬੱਸ ਸਹੀ ਰਹੇਗੀ। ਕੋਰਡੀਨੇਸ਼ਨ ਸਹੀ ਰਹੇਗਾ ਕਹਿੰਦੇ ਨਹੀਂ ਗੱਡੀ ਤੇ ਜਾਣਾ ਮੈਂ ਕਿਹਾ ਕਿਉਂ। ਕਿਹਦਾ ਗੱਡੀ ਦਾ ਤੁਹਾਡਾ ਅੱਧਾ ਖਰਚਾ। ਘੱਟ ਆਏਗਾ ਮੈਂ ਕਿਹਾ ਅੱਛਾ ਜੀ ਉਹ ਕਿਵੇਂ। ਇਹ ਦਾ ਬਸ ਪਾਣੀ। ਹੋ ਜਾਏਗਾ ਅਲੱਗ ਅਲੱਗ ਪੈਸੇ ਸਾਰੇ ਮਿਕਸ ਕਰਕੇ ਪਾਵਂਗੇ ਸਾਰੇ ਚਲੇ ਜਾ ਗੇ ਮੈਂ ਕਿਹਾ ਅੱਛਾ ਜੀ। ਕਹਿੰਦਾ ਨਹੀਂ ਮੈਂ ਵੀ ਜੇਬ ਖਰਚੀ ਪਾਵਾਂਗਾ ਮੈਂ ਕਿਹਾ ਅੱਛਾ ਜੀ ਐਡੇ ਵੱਡੇ ਹੋਗੇ ਤੁਸੀਂ ਜੇਬ ਖਰਚੀ ਪਾਓਗੇ ਵਿੱਚ ਕਹਿੰਦਾ ਮੈਂ ਕਿਹਾ ਸਹੀ ਹੈ ਬਹੁਤ ਅੱਛੀ ਗੱਲ ਵੈਸੇ।
ਵਗੈਰਾ ਤੇ ਤੇ ਗਰਮੀ ਬਹੁਤ ਐ।
ਹਾਂ ਨਹੀਂ ਚਲੋ ਵੋਲਵੋ ਇੱਥੋਂ ਮਿਲ ਜਾਂਦੀ ਐ ਵੋਲਵੋ ਮਿਲ ਜਾਂਦੀ ਐ। ਪੂਰਾ ਏ ਸੀ ਮਗਰ ਉਹੀ ਗੱਲ ਨਾ ਬਸ ਚ ਉਹ ਮਜ਼ਾ ਨਹੀਂ ਆਂਦਾ।
ਹਾਂਜੀ ਆਪਣੇ ਹਿਸਾਬ ਨਾਲ ਜਿੱਥੇ ਮਰਜ਼ੀ ਰੁਕ ਜਾਏ ਜਿੱਥੇ ਮਰਜ਼ੀ ਉਹ ਕਰ ਲਏ ਨਾ ਉਹ ਕੋਈ ਦਿੱਕਤ ਨੀ ਹੁੰਦੀ ਹੈਗੀ
ਬੱਸ ਦਾ ਤਾਂ ਇਹ ਪ੍ਰੋਸੀਜਰ ਵੀ ਜੀ ਰਾਤੀ ਬੈਠ ਜਾਓ ਤੇ ਸਵੇਰੇ ਉੱਥੇ ਹੋਰ ਤਾਂ ਕੋਈ ਗੱਲ ਨੀ। ਗੱਡੀ ਤੇ ਐ ਵੈ ਕਿ ਬੰਦਾ ਜਿੱਥੇ ਮਰਜ਼ੀ ਰੁੱਕ ਕੇ ਜਿੱਥੇ ਮਰਜ਼ੀ ਡਸ਼ਨ ਰੁੱਕ ਕੇ ਫੋਟੋਜ਼ ਵਗੈਰਾ ਖਿੱਚਣੀਆਂ
ਜੀ ਬਿਲਕੁਲ ਬਿਲਕੁਲ ਉਹ ਫਿਰ ਅਲੱਗ ਹੀ ਉਹ ਹੁੰਦਾ ਨਾ ਪਤਾ ਲੱਗਦਾ। ਕਿ ਅਸੀਂ ਬਾਹਰ ਆਏ ਆ ਘੁੰਮਣ ਉਹ ਫੇਰ ਬੱਸ ਤੇ ਜਾਓ ਤੇ ਕੋਈ ਕਿੱਥੇ ਬੈਠਾ ਕੋਈ ਕਿੱਥੇ ਬੈਠਾ ਉਹ ਸੇਮ ਚੀਜ਼ ਨੀ ਹੁੰਦੀ ਨਾ।
ਜਾਣਾ ਵੀ ਜ਼ਰੂਰੀ ਹੈ ਨਾ ਥੋੜਾ ਜਿਹਾ ਬੱਚੇ ਨੂੰ ਆਪਣੇ ਆਪ ਨੂੰ ਵੀ ਇਹ ਹੁੰਦਾ ਕਿ ਚੱਲ ਵੀ ਸਾਲ ਵਿੱਚ ਇੱਕ ਰਾਊਂਡ ਲੱਗ ਜਾਏ ਤੇ ਥੋੜਾ ਜਿਹਾ ਮਾਈਡ ਮੇਕਅਪ ਹੋ ਜਾਂਦਾ ਬੰਦੇ ਦਾ।
ਬਿਲਕੁਲ ਜੀ ਬਿਲਕੁਲ।
ਨਾਲੇ ਬੰਦਾ ਬੋਰ ਹੋ ਜਾਂਦਾ ਬਿਲਕੁਲ ਬੋਰ ਹੋ ਜਾਂਦਾ।
ਹਾਂਜੀ ਹਾਂਜੀ ਚਲੋ ਕੋਈ ਨੀ ਹੋ ਕੇ ਆਓ ਸਗੋਂ। ਸਾਨੂੰ ਵੀ ਦੱਸਣਾ।
ਹਾਂਜੀ, ਜ਼ਰੂਰ ਪਹਿਲੇ ਅਸੀਂ ਇਹ ਸੋਚਿਆ ਸੀ ਕਿ ਹ ਪਰ ਚਲੋ ਦੇਖੋ ਤੁਹਾਨੂੰ ਜਿਵੇਂ ਠੀਕ ਲੱਗਦਾ ਹੋਰ ਕੀ।
ਹਾਂ। ਵੀ ਹੈ ਨਾ ਸਗੋਂ ਬੱਚੇ ਬੱਚਿਆਂ ਦਾ ਮਨ ਵੀ ਹੋਰ ਜਾਂਦਾ।
ਨਾਲੇ ਹੁਣ ਵੱਡੀ ਕਲਾਸਿਸ ਨੇ ਇਹਨਾਂ ਦੀ ਤੇ ਵੱਡੀ ਕਲਾਸਿਸ ਬੋਲ ਦਿੰਦਾ। ਥੋੜਾ ਜਾ
ਬਿਲਕੁਲ ਬਿਲਕੁਲ ਉਹ ਪੜ੍ਹ ਪੜ੍ਹ ਕੇ ਹੀ ਬੱਚੇ ਹੋਰ ਹੀ ਫਸ
ਮੈਂ ਵੀ ਕਦੇ ਕਦਾਰ ਬੁੱਕਸ ਚੁੱਕ ਕੇ ਦੇਖਣਾ ਵਾ। ਮੈਨੂੰ ਵੀ ਲੱਗਦਾ ਕਿ ਯਾਰ ਨਹੀਂ ਯਾਰ ਇਹਨਾਂ ਦੇ ਲੋੜ ਬਹੁਤ ਜ਼ਿਆਦਾ ਪੈ
ਬਹੁਤ ਜ਼ਿਆਦਾ ਲੋਡ ਹੈ ਸਾਡੇ ਟਾਈਮ ਤੇ ਨਹੀਂ ਸੀ ਇੰਨਾ ਲੋਡ ਇਹਨਾਂ ਦੇ ਟਾਈਮ ਤੇ ਬਹੁਤ ਲੋਡ ਐ।
ਮੇਰੇ ਮੈਨੂੰ ਯਾਦ ਹੈ ਸਾਡੇ ਟਾਈਮ ਤੇ ਸਿਰਫ਼ ਪੰਜ ਬੁੱਕਸ ਹੁੰਦੀਆਂ ਸੀ। ਉਹਦੇ ਵਿੱਚ ਹੀ ਸਾਰਾ ਕੰਮ ਕਰ ਹਾਂ ਫਿਰ ਮੇਰੇ ਹਿਸਾਬ ਨਾਲ ਜਿਹੜਾ ਮੇਰਾ ਬੇਟਾ ਕਰ ਰਿਹਾ ਉਹਨੂੰ ਇੱਕ ਬੁੱਕ ਨੂੰ ਕੰਪਲੀਟ ਕਰਨ ਵਾਸਤੇ ਦੋ ਤਿੰਨ ਨਾਲ ਗਾਈਡਸ ਲਗਦੀਆਂ
ਹਮ ਹਮ
ਮੈਂ ਕਿਹਾ ਭਾਈ ਤੂੰ ਕਿਵੇ ਬਸ ਬਸ ਬਸ ਉਹੀਓ ਗੱਲ ਨਾ ਮੂੰ ਉਹ ਸਾਰੀ ਚੀਜ਼ਾਂ ਰੀਡ ਕਰਨਾ ਫਿਰੂ ਮਾਈਂਡ ਮੇਕਅਪ ਕਰਨਾ ਬੜੀ ਮੁਸ਼ਕਿਲ
ਬਹੁਤ ਮੁਸ਼ਕਿਲ ਬਹੁਤ ਮੁਸ਼ਕਿਲ ਹੈ ਫਿਰ ਉਹਦੇ ਤੋਂ ਥੋੜਾ ਫਰੀ ਹੋਣ ਵਾਸਤੇ ਮਤਲਬ ਪੜ੍ਹਾਈ ਤੋਂ ਥੋੜ੍ਹਾ ਉੱਪਰ ਹੋਣ ਵਾਸਤੇ ਕਿ ਮਤਲਬ ਮਨ ਹੋਰ ਹੋ ਜਾਵੇ ਤੇ ਜਾਣਾ ਜ਼ਰੂਰੀ ਹੈ ਨਾ
ਆ ਸਮਾਜ ਦੇ ਨਾਲ ਤੇ ਚੱਲਣਾ ਹੀ ਖਾਣ ਅਗਰ ਅਸੀਂ ਉਹਦੇ ਨਾਲ ਨਹੀਂ ਚੱਲਾਂਗੇ ਫਿਰ ਸਾਨੂੰ ਸਭ ਪਿੱਛੇ ਕਰ ਦੇਣਗੇ
ਬਿਲਕੁਲ ਆਪਣੀ ਡਿਸਾਈਡ ਕਰ ਦੇਣੇ ਹਮ ਫਰੈਂਡਸ ਕੇ ਸਾਥ ਜਾ ਰਿਹਾ ਅਗਰ ਆਪ ਲੋਕ ਨਹੀਂ ਜਾਤੇ ਹੁ ਫਰੈਂਡਸ ਕੇ ਸਾ ਚਲੇ ਜਾਦੇ ਫਿਰ ਅੱਜ ਕਲ ਦਾ ਮਾਹੌਲ ਵੀ ਤੇ ਬੜਾ ਖ਼ਰਾਬ ਹੈ ਨਾ ਬੱਚਿਆਂ ਨੂੰ ਕੱਲੇ ਭੇਜਣ ਤੇ ਵੀ ਡਰ ਹੈ ਹੀ ਨਹੀਂ ਬਿਲਕੁਲ ਵੀ ਮਹੌਲ ਨੀ ਬੱਚਿਆਂ ਨੂੰ ਕੱਲੇ ਭੇਜ ਜਣ ਲੱਗਿਆ ਵੀ ਡਰ ਲੱਗਦਾ ਬੱਚੇ ਇੱਥੇ ਦਿਖਣ ਵੀ ਕਹਿਣਗੇ ਸੀ ਨਾਈਟ ਆਊਟ ਜਾਣਾ ਤਾਂ ਵੀ ਡਰ ਲੱਗਦਾ ਹਾਂਜੀ ਬਿਲਕੁਲ ਬਿਲਕੁਲ ਹਮ
ਗੱਲ ਉਹ ਬੱਚੇ ਸਾਡੇ ਹੱਥੋਂ ਨਿਕਲ ਜਾ ਕੇ
ਬਿਲਕੁਲ ਜੀ ਬਿਲਕੁਲ ਸਹੀ ਗੱਲ ਹੈ
ਬਸ ਬਸ ਕੋਈ ਗੱਲ ਨਹੀਂ ਕਰਨਾ ਤੇ ਹੈ ਈ ਨਾ
ਬਿਲਕੁਲ ਨਾਲੇ ਫਿਰ ਆਪਣਾ ਵੀ ਕੰਮ ਕਰ ਘਰ ਤੋਂ ਥੋੜਾ ਜਿਹਾ ਮਨ ਹੋਰ ਹੋ ਜਾਂਦਾ ਹੈ ਚੇਂਜ ਹੋ ਜਾਂਦਾ ਹੈ ਲੇਡੀਜ਼ ਘਰ ਦੇ ਕੰਮਾਂ ਤੋਂ ਅਹ ਚੇਂਜ ਚਾਂਦੀਆਂ ਨੇ ਹਰ ਕਿਸੇ ਨੂੰ ਆਪਣੀ ਲਾਈਫ ਵਿਚ ਥੋੜਾ ਚੇਂਜ ਚਾਹੀਦਾ
ਉਹੀ ਗੱਲ ਹੈ ਥੋੜਾ ਬਦਲ ਜਾਂਦੇ ਨੇ ਤੇ ਬੰਦਾ ਕਹਿੰਦਾਂ ਯਾਰ ਕੁਛ ਟਾਈਮ ਵਾਸਤੇ ਥੋੜਾ ਜਹਾ ਰਿਫਰੈਸ਼ ਮਹਿਸੂਸ
ਬਿਲਕੁਲ ਬਿਲਕੁਲ ਜੀ ਬਿਲਕੁਲ ਸਹੀ ਗੱਲ ਹੈ ਉਹੀ
ਘਰ ਦਾ ਵੀ ਕੰਮ ਦੇਖਣਾ ਸਫਾਈ ਜ਼ਰੂਰ ਕਰਾਨਾ ਉਹਦੇ ਥੋੜਾ ਜ ਦਿੰਦਾ ਚੱਲ ਵੀ ਚਾਰ ਦਿਨਾਂ
ਬਿਲਕੁਲ ਸਹੀ ਗੱਲ ਹੈ ਚੇਂਜ ਹੋਣਾ ਵੀ ਤੇ ਜ਼ਰੂਰੀ ਹੈ ਲਾਈਫ ਵਿੱਚ।
ਬਹੁਤ
ਹਾਂਜੀ-ਹਾਂਜੀ
ਚਲੋ ਜੀ ਠੀਕ ਏ ਤੁਹਾਡੇ ਨਾਲ ਵੀ ਗੱਲ ਕਰਕੇ ਬਹੁਤ ਅੱਛਾ ਲਗਿਆ ਜੀ ਜਰੂਰ ਫੇਰ ਕਰਦੇ ਹਾਂ ਓਕੇ ਜੀ ਥੈਂਕ ਯੂ।